ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ। ਜੀ ਕੀ ਹਾਲ ਹੈ।
ਆ ਜੀ ਤੁਸੀਂ ਸੁਣਾਓ।
ਬਸ ਠੀਕ ਹੈ। ਹੋਰ ਕੀ ਕਰਦੇ ਸੀ। ਡਿਸਟਰਬ ਤਾਂ ਨਹੀ ਕੀਤਾ।
ਨਹੀਂ ਨਹੀਂ ਮੈਂ ਤਾਂ ਹੁਣ ਫ਼ਰੀ ਸੀਗੀ। ਹੁਣੇ ਦੁਪਹਿਰ ਦੀ ਸਬਜ਼ੀ ਰੋਟੀ ਬਣਾ ਕੇ ਹਟੀ ਸੀ ਮੈਂ।
ਅੱਛਾ ਅੱਛਾ ਅੱਛਾ। ਕੀ ਬਣਾਇਆ ਅਜ।
ਵਾਹ ਬਈ ਵਾਹ ਕਿਵੇਂ ਬਣਾਂਦੇ ਹੋ ਸ਼ਾਹੀ ਪਨੀਰ ਤੁਸੀਂ
ਬਸ ਜਿੱਦਾਂ ਆਪਾਂ ਮੈਂ ਤਾਂ ਸਿੰਪਲ ਬਣਾਣ ਹਾਂ ਸਾਰੇ ਚੀਜ਼ਾਂ ਨੂੰ ਨਾ, ਤੇ ਪਹਿਲੇ ਪਿਆਜ, ਤੇ ਹਰੀ ਮਿਰਚ ਅਦਰਕ ਤੇ ਲਸਣ ਇਹਨਾਂ ਸਭ ਦਾ ਮਿਕਸੀ ਚ ਪੇਸਟ ਬਣਾ ਕੇ ਇੱਕੋ ਵਾਰੀ ਈਚ ਤੇਲ ਤੇ ਤੇਲ ਵਿੱਚ ਉਹਨੂੰ ਜੀਰਾ ਔਰ ਹਿੰਗ ਪਾ ਕੇ ਉਹਨੂੰ ਤੜਕ ਦਿੰਦੀ ਹਾਂ। ਫੇਰ ਟਮਾਟਰ ਪਾ ਦੇਦੇ ਟਮਾਟਰ ਨੂੰ ਪੀਸ ਕੇ ਜਿਹੜੀ ਉਹਦੀ ਪਿਊਰੀ ਹੁੰਦੀ ਏ, ਫੇਰ ਉਸ ਉਸ ਤੋਂ ਬਾਅਦ ਬੱਸ ਉਹਨੂੰ ਰਲਣ ਦੇ ਨਾ ਆਪਸ ਈਚ ਜਿਸ ਟਾਈਮ ਤੇ ਗੱਲ ਗਿਆ ਅੱਛੀ ਤਰੀਕੇ ਨਾਲ, ਉਸ ਟਾਈਮ ਤੇ ਫੇਰ ਸਾਰੇ ਮਸਾਲੇ ਜਿਹੜੇ ਹੁੰਦੇ ਨੇ ਆਪਣੇ ਨਮਕ, ਹਲਦੀ, ਮਿਰਚ ਤੇ ਪਨੀਰ ਪਨੀਰ ਮਸਾਲਾ ਇੱਕ ਅਲੱਗ ਤੋਂ ਆਦਾ ਹੈ। ਡੀ ਐਚ ਦਾ
ਅੱਛਾ, ਅੱਛਾ।
ਤੇ ਉਸ ਤੋਂ ਬਾਅਦ ਫੇਰ ਕੀ ਕਹਿੰਦੇ ਨੇ ਕਰੀਮ ਪਾ ਦਿੰਦੀ ਹਾਂ ਥੋੜ੍ਹੀ ਜੀ ਨਾ।
ਅੱਛਾ।
ਕਦੀ ਮਲਾਈ ਪਈ ਹੁੰਦੀ ਹੈ ਘਰ ਤਾਜ਼ੀ ਉਹ ਪਾ ਦੋ, ਨਹੀਂ ਤੇ ਫੇਰ ਬਾਹਰੋਂ ਕਰੀਮ ਲੈ ਕੇ ਉਹ ਪਾ ਦਿੰਦੀ ਆਾਂ।
ਅੱਛਾ।
ਵੀ ਬਣ ਜਾਂਦੀ ਏ ਫੇਰ ਬਸ ਪਨੀਰ ਕੱਟ ਕੇ ਪਾ ਦੋ। ਚਾਹੇ ਫੇਰ ਇਸ ਕੁਛ ਵੀ ਬਣਾਓ ਪਨੀਰ ਪਾ ਦੋ ਚਾਹੇ ਮਟਰ ਪਾ ਦੋ। ਤੁਸੀਂ ਘਰ ਆਓ ਅਸੀ ਤੁਹਾਨੂੰ ਘਰ
ਕੋਈ ਨੀ। ਆਵਾਂਗੇ।
ਹਾਂਜੀ, ਅਰੇ ਨਹੀਂ ਪਤਾ ਕਿਆ ਇੰਨੇ ਦਿਨਾਂ ਤੋਂ ਸਭ ਬਿਮਾਰ ਸੀਗੇ ਹੁਣੇ ਵੀ ਥੋੜਾ ਜਿਹਾ ਵੀ ਹੈ ਤੇ ਉਹੀ ਘੀਆ, ਤੋਰੀ, ਟਿੰਡੇ ਹੀ ਚੱਲ ਰਹੇ ਸੀਗੇ ਫਿਰ ਮੈਂ ਕਿਹਾ ਅੱਜ ਥੋੜ੍ਹਾ ਅੱਛਾ ਜਿਹਾ ਬਣਾਨੀ ਆ ਕੁਛ।
ਹਾਂਜੀ, ਹਾਂਜੀ, ਚੱਲੋ। ਹੋਰ ਠੀਕ ਘਾ਼ਰ ਸਭ ਠੀਕ।
ਹਾਂਜੀ, ਹਾਂਜੀ ਸਭ ਵਧੀਆ ਤੁਸੀਂ ਦੱਸੋ। ਹਾਂਜੀ ਨਹੀਂ ਹਲੇੇ ਤਾਂ ਏਹ ਬਿਮਾਰ ਬੈਠੇ ਹ ਸਾਰੇ ਦੱਸਿਆ ਤੇ ਵੇ।
ਅੱਛਾ ਅੱਛਾ ਨਹੀਂ ਤਾਂ ਅੱਜ ਕੱਲ੍ਹ ਹੇਮਕੁੰਟ ਸਾਹਿਬ ਦੇ ਰਸਤੇ ਖੁੱਲੇ ਦੇ ਨੇ ਮੈਂ ਕਿਹਾ ਹੇਮਕੁੰਟ ਸਾਹਿਬ ਜਾਵਾਂਗੇ ਇਕੱਠੇ ਹੀ ਚੱਲਦੇ ਆ ਹਾਂ ਬਣਾਓ ਸਲਾਹ ਕਠੇ ਇਕੱਠੇ ਚੱਲਦੇ ਹਾਂ ਬਹੁਤ ਆਨੰਦ ਆਉਂਦਾ ਰਸ ਉੱਥੇ ਗੁਰੂ ਸਾਹਿਬ ਦੇ
ਉਹ ਤਾਂ ਠੀਕ ਹਾਂਜੀ ਓਹੀ ਹਲੇ ਮੈਂ ਦੇਖ ਰ ਸੀਗੀ ਲੇ ਮੈਂ ਉਹੀ ਫੋਨ ਤੇ ਵੀ ਦੋ ਤਿੰਨ ਦਿਨਾਂ ਤੋਂ ਆਈ ਜਾਂਦਾ ਤੇ ਦੇਖ ਕੇ ਦਿਲ ਗਰ ਨਹੀਂ ਆਏ ਅਸੀ ਵੀ ਜਾਈਏ ਫੇਰ ਮੈਂ ਕਹਿੰਦੇ ਰੱਬਾ ਸਾਨੂੰ ਲਾ ਲੈ
ਹਾਂ ਕਹਿੰਦੀ ਤਾਂ ਪਈਆਂ ਉਹ ਨਾ ਕਹਿੰਦੀ ਤਾਂ ਪਈਆਂ ਚੱਲਦੇ ਆ ਇਕੱਠੇ ਚੱਲਦੇ ਆ ਉੱਥੇ ਬਹੁਤ ਆਨੰਦ ਆਉਂਦਾ ਉੱਥੇ ਪਹਾੜੀ ਅ ਰਸਤਾ ਓਥੇ ਮੌਸਮ ਵੈਦਾ ਬਹੁਤ ਅੱਛਾ ਆਉਂਦਾ ਉੱਥੇ
ਹਮ ਹਮ
ਹਮ ਕਦੀ ਬਾਰਿਸ਼ ਆ ਰਹੀ ਹੈ ਕਦੀ ਧੁੱਪ ਚਝਾੜਹੀ ਦੀ ਹੈ ਭ ਠੰਡ ਆਉਂਦੀ ਉੱਥੇ ਸਰ ਗਰਮੀਆਂ ਚ ਉੱਥੇ ਜਾ ਕੇ ਬੰਦਾ
ਬਸ ਅਹ ਰੱਬ ਦੇ ਬਿਨਾਂ ਬੁਲਾਏ ਵੀ ਕੋਈ ਨੀ ਜਾਂਦਾ ਨਾ ਉਹੀ ਮੈਂ ਤਾਂਹੀ ਤਾਂ ਕਹਿ ਰਿਹਾ ਰੱਬ ਰੱਬ ਬੁਲਾ ਲੈ ਮੁੜ ਤੇ
ਹਮ ਉਹ ਤਾਂ ਹੈ ਹੀ ਹੈ ਹ ਕਾਫ਼ੀ ਸੰਗਤ ਆ ਰਹੀ ਹੈ ਸਾਡੇ ਇੱਧਰੋਂ ਵੀ ਬਹੁਤ ਸੰਗਤ ਜਾ ਰਹੀ ਕਈ ਬਾਈਕਾਂ ਤੇ ਜਾ ਰਹੇ ਨੇ ਕਈ ਆਪਣੀ ਗੱਡੀਆਂ ਤੇ ਜਾ ਰਹੇ ਨੇ ਕਈ ਬੱਸਾਂ ਤੇ ਜਾ ਰਹੇ ਨੇ ਰਿਸ਼ੀ ਤੇ ਰਿਸ਼ਕੇਸ਼ ਆਉਂਦਾ ਵ ਜ਼ਿਆਦਾ, ਅੱਗੋਂ ਫੇਰ ਬੱਸ ਆ ਜਾਂਦੀਆਂ ਨੇ ਓਕੋ ਫੇਰ ਉਸ ਤੋਂ ਬਾਅਦ ਅੱਗੇ ਫੇਰ, ਬੱਸ ਤੇ ਫੇਰ ਅੱਗੇ ਚਲੇ ਜਾਂਦੇ ਸ਼੍ਰੀਨਗਰ ਰਾਤ ਰੁਕਦੇ ਨੇ, ਸ਼੍ਰੀਨਗਰ ਤੋਂ ਬਾਅਦ ਫੇਰ ਉੱਥੇ ਸਿੱਧਾ ਗੋਬਿੰਦ ਘਾਟ ਲੈ ਜਾਂਦੇ ਨੇ ਗੋਬਿੰਦ ਘਾਟ ਤੋਂ ਫੇਰ ਪੈਦਲ ਚੜਾਈ ਸ਼ੁਰੂ ਹੋ ਜਾਂਦੀ ਹੈ। ਤੇਰਾਂ ਕਿਲੋਮੀਟਰ, ਤੇਰਾਂ ਕਿਲੋਮੀਟਰ ਪੈਦਲ ਫੇਰ ਅੱਗੇ ਇੱਕ ਰਾਸਤਾ ਆਂਦਾ ਗੋਬਿੰਦ ਧਾਮ, ਫੇਰ ਉੱਥੋਂ ਹੋ ਜਾਂਦੀ ਹੈ ਫੇਰ ਅਗਲੇ ਦਿਨ ਸਿੱਧੀ ਚੜਾਈ ਛੇ ਕਿਲੋਮੀਟਰ ਆਉਂਦੀ ਏ ਸਿੱਧਾ ਉਹ ਗੁਰੂ ਸਾਹਿਬ ਦੇ ਉਥੇ, ਫਿਰ ਉੱਥੇ ਦਰਸ਼ਨ ਕਰਕੇ ਅਪਡੇਟ ਕਰਨਾ ਹੁੰਦਾ ਨਾਲੇ ਅਪ ਡਾਊਨ ਕਰਕੇ ਫਿਰ ਗੋਬਿੰਦ ਧਾਮ, ਫੇਰ ਰਾਤ ਰੁਕ ਜੋ ਆ ਕੇ ਉਸ ਤੋਂ ਬਾਅਦ ਫੇਿਰ ਫਿਰ ਬਸ ਫੇਿਰ ਆ ਜਾਓਗੇ ਹਾਂ
ਤੇ ਉਹਨਾਂ ਨੂੰ ਬੜਾ ਸੀਗਾ ਕਹਿੰਦੇ ਵੀ ਮੈਂ ਪਹਿਲੇ ਸਾਰੇ ਸਾਰੇ ਇੱਥ ਜਾਣ ਮੈਂ ਤਾਂ ਹਜ਼ੂਰ ਸਾਹਿਬ ਵੀ ਜਾਣਾ ਮੰਦਰ ਵੀ ਜਾਣਾ ਫੇਰ ਇਹਨਾਂ ਨੇ ਉਹਦਾ ਪਾਪਾ ਰ ਨੇ ਹਨ ਟਿਕਟ ਕਰਾਈ ਪਲੇਨ ਦੀ ਕੀਤੀ ਸੀ ਤਾਂ ਫੇਿਰ ਐਵੇਂ ਨੀ ਜਾਣਾ ਬ ਤੁਹਾਡੀ ਵੈਸੇ ਤਾਂ ਬੇ ਠੀਕ ਰਹਿੰਦੀ ਤੇ ਉਹੀ ਉਓਧਰੋਂ ਕ ਉਹ ਸਾਰਾ ਪ੍ਰੋਪਰ ਪਿਛਲੀ ਵਾਰ ਗਏ ਸੀਗੇ ਉਓਧਰੋਂ ਹੋ ਕੇ ਆਏ ਨੇ ਤੇ ਦੱਸ ਰਹੇ ਵੀ ਹੈ ਕਿ ਕਿਵੇਂ ਗਏ ਇੱਕੋ ਦਿਨ ਕਹਿੰਦੇ ਪਹਿਲੀ ਵਾਰੀ ਗਿਆ ਮੈਂ ਹਾਂਜੀ ਜੀ
ਕਮਾਲ ਇਹ ਇੱਕ ਦਿਨ ਇਸ ਤਾਂ ਬੜਾ ਬੁੱਖ ਹਾਂ ਵੈਸੇ ਹੈਲੀਕੋਪਟਰ ਵੀ ਚੱਲਦਾ ਆ
ਉਹੀ ਹੈਲੀਕਾਪਟਰ ਤੇ ਹੀ ਗਏ ਸੀਗੇ ਉੱਧਰ ਇਧਰੋਂ ਤਾਂ ਪਲੇਨ ਇਧਰੋਂ ਪਹਿਲੇ ਪਹਿਲੇ ਤਾਂ ਅਰੇ ਇਹਨਾਂ ਦੇ ਨਾ ਜਿਹੜੇ ਗੁਰੂਦੁਆਰੇ ਵਾਲੇ ਜਿਹੜੇ ਦੋਸਤ ਹੈਗੇ ਨੇ ਸਾਰੇ ਇਹਨਾਂ ਸਭ ਨੇ ਬਣਾਇਆ ਸੀਗਾ ਕਿ ਆਪਾਂ ਸਭ ਚੱਲੇ ਹਾਂ ਵੀ ਰ ਸਭ ਇਹਨਾਂ ਦੀ ਖਿੱਚਦੇ ਨੇ ਤੇ ਉਹੀ ਸਭ ਕਹਿ ਰਹੇ ਸੀ ਵੀ ਅ ਪਲੇਨ ਤੇ ਜਾਵਾਂਗੇ ਹਾਂ ਤੇ ਮਤਲਬ ਪਹਿਲੇ ਅਸੀਂ ਕਿਹਾ ਫਿਰ ਗਏ ਇੱਧਰ ਪਹਿਲਾਂ ਤਾਂ ਹਜ਼ੂਰ ਸਾਹਿਬ ਤੇ ਉਧਰ ਇਹਨਾਂ ਨੇ ਤਿੰਨ ਚਾਰ ਜਗ੍ਹਾ ਗਏ ਫਿਰ ਫਰ ਉੱਧਰ ਗਏ ਹੇਮਕੁੰਟ ਸਾਹਿਬ ਫਿਰ ਉੱਧਰ ਵੀ ਅਸੀਂ ਮਨਾ ਕਰਤਾ ਵੀ ਨਹੀਂ ਨਹੀਂ ਗਰਮੀ ਚੜਾਈ ਤੁਾਨੂੰ ਐਸੇ ਹੀ ਸਾਡੇ ਗੋਡੇ ਰਹਿੰਦੀਏ ਉੱਥੇ ਕੌਣ ਆਏਗਾ ਤੁਹਾਨੂੰ ਦੇਖੋ ਖ ਵਸਤੇ ਹੈ ਫੇਰ ਅਸੀਂ ਉੱਧਰ ਸਭ ਨੇ ਹੈਲੀਕਾੋਪਟਰ ਕੀਤਾ ਸੀ ਤੇ ਉੱਧਰ ਗਏ ਉਹਨਾਂ ਨਾਲ ਫਿਰ ਹੈਲੀ ਵਪ
ਵੈਸੇ ਬੰਦਾ ਉਦਮ ਕਰੇ ਨਾ ਤੇ ਵੈਸੇ ਗੁਰੂ ਸਾਹਿਬ ਆਪ ਵੀ ਲੈ ਜਾਂਦੇ ਨੇ ਉੱਥੇ
ਨਹੀਂ ਉਹ ਤਾਂ ਠੀਕ ਹੈ। ਉਹ ਤਾਂ ਪਤਾ ਕੀ ਉਹ ਬਿਮਾਰ ਰਹਿੰਦੇ ਨਾ ਉਹ ਤਾਂ ਫੇਰ ਅਸੀਂ ਉਹਨਾਂ ਨੂੰ ਨਾਲੇ ਇੱਕ ਤਾਂ ਸਾਰੇ, ਉਹਨਾਂ ਦੇ ਏਜ ਦੇ ਵੀ ਸੀਗੇ ਤੇ ਕਿਸੇ ਚ ਵੀ ਇਦਾਂ ਨੀ ਵੀ ਅਸੀਂ ਇੰਨੀ ਚੁੜਾਈ ਕਰ ਲਈਏ ਬਸ ਉਹੀ ਕਹਿੰਦੇ ਮੈਂ ਦਰਸ਼ਨ ਕਰ ਨਹੀਂ -ਨਹੀਂ, ਉਹਨਾਂ ਦੇ ਇੰਨੇ ਟਾਈਮ ਤੋਂ ਸੀਗਾ, ਹਰ ਵਾਰੀ ਬੋਲਦੇ ਸੀਗੇ ਫਿਰ ਅਸੀਂ ਕਿਹਾ ਕਿ ਚਲੋ ਤੁਸੀਂ ਚਲਜੋ, ਉਪਰ ਫਿਰ ਹੈਲੀਕੋਪਟਰ ਤੇ ਜਾਣਾ ਐਵੇਂ ਨਹੀਂ ਜਾਣਾ। ਫਿਰ ਉਹ ਕਹਿੰਦੇ ਚਲੋ ਠੀਕ ਫੇਰ ਬਸ ਉਹ, ਚਲੇ ਗਏ ਸੀਗੇ ਫਿਰ ਆ ਕੇ ਦੱਸਦੇ ਸੀ ਕੇ, ਐਵੇ ਹੋਇਆ ਐ ਐਵੇ ਹੋਇਆ, ਪਹਿਲੇ ਵਾਲੇ ਦਾ ਡਰ ਲੱਗਦਾ ਹੈਲਿਕਪਟਰ ਚ ਫਿਰ ਬਹਿ ਗਈ ਫਿਰ, ਜਦੋ ਉਤੇ ਚੱਲ ਗਿਆ ਫਿਰ ਫਿਰ ਤਾ ਚੰਗਾ ਲਗ ਰੇਆ
ਹੂੰ, ਦਸ ਮਿੰਟਾਂ ਚ ਪਹੁੰਚ ਜਾਂਦਾ ਬੰਦਾ। ਉਂਜ ਸਾਰਾ ਦਿਨ ਲੱਗ ਜਾਂਦਾ ਚਲਦਿਆਂ ਚਲਦਿਆਂ
ਉਹ ਵੀ ਤਾਂਹੀ ਫੇਰ ਉਹ ਫਟਾ
ਹਮ ਕਹਿੰਦੇ ਪੈਣ ਉਹਨ ਉੱਪਰ ਤੱਕ ਬਣਾਉਂਦੇ ਪੈਣ ਉੱਪਰ ਤੱਕ ਬਣਾਉਂਦੇ ਪੈਣ ਹਨ ਹੈਲੀਪੈਡ ਦਾ ਬਣਿਆ ਦਾ ਅਪਰ ਅਸੀਂ ਗਏ ਸੀ ਪਿੱਛੇ ਦੋ ਸਾਲ ਪਹਿਲੇ ਤੇ ਉੱਪਰ ਹੈਲੀਪੈਡ ਬਣਿਆ ਦਾ ਬਸ ਉੱਥੇ ਹੁਣ ਹਾਂ ਅਜੇ ਮਤਲਬ ਕਿ ਪਤਾ ਨੀ ਸ਼ੁਰੂ ਕੀਤਾ ਨੀ ਸ਼ਾਇਦ, ਇਸ ਸਾਲ ਕਰਤਾ ਹੋਏ ਤੇ ਪਤਾ ਨੀ ਸ਼ੁਰੂ
ਹੂੰ, ਬਸ ਇਹੀ ਹੈ ਨਾ ਕਿ ਜਿਸ ਹਿਸਾਬ ਨਾਲ ਹੁੰਦਾ ਉਹੀ ਕਿਉਂਕਿ ਕਾਫ਼ੀ ਲੋਕ ਮੇਰੇ ਜਿਹੜੇ ਚਾਲੀ ਨੇ ਵੰਦੇ
ਹਾਂ ਹੁਣ ਜਾਣਦੇ ਹੀ ਪਏ, ਕਿੰਨੇ ਬਜ਼ੁਰਗ ਕੋਈ ਸੱਤਰ ਸਾਲ ਦਾ ਜਾ ਰਹਾ ਕੋਈ ਪਚਾਨਵੇਂ ਸਾਲ ਦਾ ਜਾ ਰਿਹਾ ਬਜ਼ੁਰਗ, ਟੀ ਵੀ ਵਿੱਚ ਰੋਜ਼ ਲਾਈ ਵੇਖੀ ਦਾ
ਜੀ ਫੋਨ ਤੇ ਵੀ ਆਉਂਦਾ ਹੈ ਨਾ ਉਹੀ ਦੇਖ ਰਹੀ ਫਿਰ ਉੇ ਵੀ ਤਾਂ ਸਾਨੂੰ ਮੈਨੂੰ ਹੁਣ ਹੁੰਦਾ ਕਿਸੀ ਇੰੇ ਵੱਡੇ ਹੋ ਗਏ ਹਾਲੇ ਤੱਕ ਨਹੀਂੀ ਗਏ ਤੇ ਉੱਥੇ ਮੈਂ ਦੇਖਿਆ ਚਾਰ ਚਾਰ ਪੰਜ ਪੰਜ ਮਹੀਨੇ ਦੇ ਛੋਟੇ ਛੋਟੇ ਬੱਚੇ ਜਾਂਦੇ ਮੇਰੇ ਇਹ ਕਿਹਾ ਯਾਰ ਸਾਨੂੰ ਵੀ ਬੁਲਾ ਲੋ
ਕਛ ਕਿਸਮਤ ਆਉਂਦੀ ਹੈ ਨਾਵੇਗ ਜਿਨਾਂ ਨੂੰ ਗੁਰੂ ਸਾਹਿਬ ਨੇ ਜਿਸ ਟਾਈਮ ਦਰਸ਼ਨ
ਹਮ ਕਈ ਤਾਂ ਆਪਣੇ ਜਿਹੜਾ ਕਈ ਆਪ ਆਪੜੇ ਨਾਲ ਖਿੱਤਿਆਂ ਨੂੰ ਵੀ ਲੈ ਕੇ ਜਾਂਦੇ ਨੇ ਪੂਰੀ ਟਰੈਕਿੰਗ ਤੇ ਕੱਪੜੇ ਨਾਲ ਹਮ ਮੈਂ ਇਹਨਾਂ ਦੀ ਵੀ ਕਿਸਮਤ ਹੈ ਲਾਰਨੂੰ
ਹਮ ਸਹੀ ਗੱਲ ਹੋਰ ਕੀ ਕਰਦੀ ਕਾਰ ਫ੍ਰਰੀ ਉਹਨੂੰ
ਹਾਂ ਬਸ ਹੁਣ ਤੇ ਫਰੀ ਆ ਅੱਜ ਕੱਲ੍ਹ ਥੋੜੇ ਦਿਨ ਕੋਲੇਜ ਖਤਮ ਹੋਏ ਪਏ ਨੇ ਨਾ
ਹੂੰ
ਨਵਾਂ ਸਮੈਸਟਰ ਜ ਸ਼ੁਰੂ ਹੋਏਗਾ ਫੇਰ ਦੇਖਾਂਗੇ ਦੁਬਾਰਾ।
ਅੱਛਾ
ਜੀ ਜੀ
ਹੋਰ
ਹੋਰ ਬਸ ਵਧੀਆ ਤੁਸੀਂ ਸੁਣਾਓ।
ਬਸ ਮੈਂ ਕਾਫੀ ਟੈਮ ਹੋ ਗਿਆ ਗੱਲ ਕੀਤੀ ਨੀ ਚਲੋ ਮੈਂ ਗੱਲ ਕਰਕੇ ਪੁੱਛਦੀ ਆਾਂ ਘਰ ਸਭ ਠੀਕ।
ਹਾਂ ਬਸ ਇਥੇ ਤਾਂ ਸਾਰੇ ਬਿਮਾਰ ਹੀ ਹੈ ਗਏ ਨੇ ਇਸ ਟਾਈਮ ਤੇ ਹੋਰ। ਉਹ ਇੱਕ ਤਾਂ ਮੌਸਮ ਐਸਾ ਹੈ ਨਾ ਗਰਮੀ ਵਾਲਾ ਗਰਮ ਸਰਦ ਸਾਰਿਆਂ ਨੂੰ ਹੋਇਆ ਪਿਆ।
ਗਰਮ ਸਰਦ ਹਾਂ ਗਰਮ ਗਰਮ ਸਰਦ ਚ ਸਭ ਨੂੰ ਕੋਲਡ ਹੋਇਆ ਵਾ ਜ਼ਿਆਦਾ।
ਹਾਂ ਉਹ ਵੀ ਮਤਲਬ ਕੋਲਡ ਹੀ ਹੈ ਹਾਂਜੀ ਬਸ ਗਲਾ ਫੜਿਆ ਰਹਿੰਦਾ ਹੁਣ।
ਗਲਾ ਹਾਂ ਨਹੀਂ ਚਲਾ ਪਾ ਰਿਹਾ ਹਾਂ ਕੁਛ ਠੰਡਾ ਵੀ ਨਹੀਂ ਖਾ ਪਾ ਰਿਹਾ ਬੰਦਾ। ਹੂੰ ਸਾਡੀ ਛੋਟੀ ਸਾਡੇ ਛੋਟੀ ਗੁੜੀਆਂ ਨੂੰ ਹੋ ਗਿਆ ਇਸ ਤਰ੍ਹਾਂ। ਬਸ ਬਾਹਰੋਂ ਖੇਲ ਕੇ ਆਦੀ। ਏ ਪਸੀਨੋ ਪਸੀਨ ਹੋਈ ਹੁੰਦੀ ਹੈ ਤੇ ਆ ਕੇ ਠੰਡਾ ਪਾਣੀ ਪੀ ਲੈਂਦੀ ਏ। ਉਹਦੇ ਨਾਲ ਗਲਾ ਖ਼ਰਾਬ ਹੋ ਗਿਆ। ਬਿਲਕੁਲ ਉਹਦਾ ਹੁਣ ਦਵਾਈ ਦੇ ਰਹੀ ਉਹਨੂੰ ਤਿੰਨ ਚਾਰ ਦਿਨ ਹੋ ਗ ਮੈਡੀਸਿਨ ਦਿੰਦੀ ਵੀ ਉਹਨੂੰ। ਹਜੇ ਤੱਕ ਕੋਈ ਫਰਕ ਹੋ ਡਾਕਟਰ ਕਹਿ ਰਿਹਾ। ਕਈ ਕਹਿੰਦੇ ਨੇ ਠੰਡਾ ਪਾਣੀ ਨਾ ਦੋ ਕੁਛ ਤਲੀ ਹੋਈ ਚੀਜ਼ ਨਾ ਦਿਓ ਉਹੀ ਉਹ ਚੀਜ਼ਾਂ ਇਹਨੇ ਖਾਣੀਆਂ ਨੇ। ਜੋ ਮਨਾਵੇ ਫਰਕ ਪੈਂਦਾ ਨਹੀਂ ਪਿਆ।
ਬਸ ਫਿਰ ਉਹ ਪੈ ਜਾਂਦੇ ਨੇ ਯਾਰ ਥੋੜਾ ਜਿਹਾ। ਮੈਨੂੰ ਖੁਦ ਨੂੰ ਮਨਾ ਕੀਤਾ ਠੰਡਾ ਪਾਣੀ ਵਗੈਰਾ ਵ ਪਰ ਫੇਰ ਵੀ ਇੰਨਾ ਗਰਮ ਪਾਣੀ ਤਾਂ ਪਿੱਛੇ ਵੀ ਨੀ ਜਾਂਦਾ ਮੈਂ।
ਹਾਂ ਹਾਂਜੀ ਹਾਂਜੀ ਹਾਂ ਮਿਕਸ ਕਰਕੇ ਉਹੀ ਉਹ ਲਈ ਮੈਡੀਸਨ। ਵਗੈਰਾ ਲਈ
ਹਾਂਜੀ ਹਾਂਜੀ ਲੈ ਰਹੀ ਹਾਂ ਹਾਲ ਤੇ ਹੋ ਗਏ ਤਿੰਨ ਚਾਰ ਦਿਨ ਲੈਂਦੀ ਨੂੰ। ਜੀ ਜੀ ਬਧਾਾਈ ਹੁੰਦਾ ਨਾ ਵੀ ਕੋਰਸ ਪੂਰਾ ਕਰਦੇ ਰਹੋ ਫੇਰ ਹੀ ਹੁੰਦੇ ਆ ਪੈਂਦਾ ਹੈ ਮੈਂ ਫਿਰ ਛੱਡੀ ਨੀ ਹੈ ਵਿੱਚ ਚ ਦਵਾਈ ਕੋਈ ਕੋਰਸ ਛੱਡ ਦੋ ਫਿਰ ਤੋਂ ਬਾਰਾਂ ਤੋਂ ਸ਼ੁਰੂ ਕਰੋ ਫੇਰ ਹਫ਼ਤੇ ਦੀ ਖਾਓ
ਹਮ ਹੋਰ
ਹੋਰ ਬਸ ਚਲੀ ਜਾਂਦਾ ਹੈ ਰੱਬ ਦੇ ਫਣੀ ਚੱਲਲੀ ਜਾਂਦੇ ਹਾਂ
ਕੰਮ ਕੁਮ ਠੀਕ ਹੈ
ਹਾਂਜੀ ਸਭ ਠੀਕ
ਹਮ ਹ
ਜਨ
ਆਈ ਨੀ ਕਿੰਨਾ ਟਾਈਮ ਹੋ ਗਿਆ ਘਰ ਆਈ
ਹਾਂਜੀ ਹਾਂਜੀ ਜ਼ਰੂਰ ਆਵਾਂਗੀ ਬਾਸਰ ਲਤਾ ਕਿ ਥੋੜਾ ਜਹਾ ਬੀ ਜ ਨਾ ਪੇਪਰਾਂ ਕਰਕੇ
ਚਲੋ ਠੀਕ ਹੈ ਫੇਰ ਆਣਾ ਹੈਂ। ਹਾਂਜੀ ਠੀਕ ਹੈ। ਹਾਂਜੀ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ।